ਹੈਲੋ, ਸਸਰੀ ਕਾਲ ਜੀ। ਹੋਰ ਕੀ ਕਰ ਰਹੇ ਸੀ?
ਬਸ ਵਧੀਆ, ਬੈ
ਮੈਂ ਕਿਹਾ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਫੋਨ ਤੇ ਫੋਨ ਕਰਕੇ। ਕਿ ਜਦੋ ਤੁਸੀਂ ਜਾਂਦੇ ਹੋ ਕਿਤੇ ਘੁੰਮਣ ਵਗੈਰਾ ਜਾਂ ਕਿਤ- ਤੇ ਵੀ ਜਾਂਦੇ ਹੋ, ਤੁਸੀਂ ਆਪਣੀ ਕਾਰ ਤੇ ਜਾਂਦੇ ਹੋ ਕਿ ਕਦੇ ਟ੍ਰਰੇਨਾਂ ਬੱਸਾਂ ਤੇ ਵੀ ਗਏ ਹੋ?
ਹਾਜੀ, ਅਸੀਂ ਦੋਨੋ ਹੀ ਸਾਧਨ ਯੂਜ ਕਰਦੇ ਹਾਂ ਅਸੀਂ ਪ੍ਰਾਈਵੇਟ ਤੇ ਵੀ ਚੱਲ ਜਾਂਣੇ ਆ, ਆਪਣੀ ਕਾਰ ਵੀ ਯੂਸ ਕਰ ਲੈਂਣੇ ਆ, ਅਸੀਂ ਪਬਲਿਕ ਟਰਾਂਸਪੋਰਟ ਵੀ ਯੂਜ ਕਰ ਲੈਂਣੇ ਆ।
ਹਾਂ, ਪਰ ਭੈਣ ਜੀ ਅੱਜ-ਕੱਲ ਤੇ ਮੈਂ ਕਹਿੰਣੀ ਆ ਪ੍ਰਾਈਵੇਟ ਦਾ ਪ੍ਰਾਈਵੇਟ ਅਗਰ ਜੇ ਮੈਂ ਇਹੀ ਤੇ ਪੁੱਛਣਾ ਸੀ, ਅੱਜ ਨਾ ਟੀ ਵੀ ਤੇ ਵੀ ਆਂਦਾ ਪਿਆ ਸੀ ਏਦਾਂ ਕਿ ਅਗਰ ਇਕੱਲੇ ਬੰਦੇ ਨੇ ਜਾਣੈ ਤੇ ਪਬਲਿਕ ਨੂੰ ਯੂਜ ਕਰੋ। ਜਿਹੜੇ ਵੀ ਯਾਤਾਯਾਤ ਦੇ ਸਾਧਨ ਯੂਜ ਕਰਨੇ ਨੇ, ਕਿਉਂਕਿ ਪ੍ਰਾਈਵੇਟ ਤੇ ਜਾ ਕੇ ਤੁਸੀਂ ਇਹ ਦੇਖ ਦੇਖੋ ਨਾ, ਕਿੰਨਾ ਔਖਾ ਐ ਰਸਤੇ 'ਚ। ਜਾਮ ਏਡੇ ਲੱਗਣੇ ਇੰਨਾ ਪੋਲਿਊਸ਼ਨ ਹੋਣਾ ਗੱਡੀਆਂ ਇਨਾਂ ਪੋਲਿਊਸ਼ਨ ਛੱਡਦੀਆਂ ਨੇਂ
ਹਾਂਜੀ ਭੈਣ ਜੀ। ਮੈਂ ਕਹਿੰਨੀ ਹਾਂ ਤੁਸੀਂ ਪਬਲਿਕ ਟਰਾਂਸਪਰ ਪੋਰਟ ਕੋਡ ਯੂਜ ਕਰੋਗੇ ਤੇ ਤੁਹਾਡੇ ਪੈਸੇ ਦੀ ਬੱਚਤ ਹੋਏਗੀ। ਟਿਊਸ਼ਨ ਨੀਂ ਫੈਲੇਗਾ। ਤੁਹਾਡੇ ਪੈਟਰੋਲ ਦੀ ਬੱਚਤ ਹੋਏਗੀ। ਤਾਂਸੀਂ ਕੁਛ ਸੇਵਿੰਗ ਕਰੋਗੇ ਉਹਦੇ ਨਾਲ ਹੁਣ ਜਾਣਾ ਤੁਸੀਂ ਇੱਕ ਬੰਦੇ ਨੇ ਕਾਰਾਂ ਤੁਸੀਂ ਸਾਰੀਆਂ ਚ ਚੱਕ-ਚੱਕ ਕੇ ਚਲੇ ਜਾਂਨੇ ਆਪਾਂ ਤੇ ਕਿੰਨਾ ਜਾਮ ਲੱਗਦਾ ਹੈ ਸ਼ਹਿਰਾਂ 'ਚ ਕਿੰਨਾਂ ਏ, ਤੁਸੀਂ ਜਿੰਨੀ ਵੀ ਹਾਂ।
ਨਾਲੇ ਭੈਣ ਜੀ ਐ ਵੇਖੋ ਨਾਂ ਕਾਰਾਂ'ਚ ਲਗਾ ਕਾਰਾਂ ਨੂੰ ਬਾਜ਼ਾਰਾਂ'ਚ ਲੈ ਕੇ ਜਾਣਾ ਤੇ ਭੀੜਾਂ ਕਿੱਡੀਆਂ ਨੇ। ਮੈਂ ਤੇ ਕਹਿੰਨੀ ਹਾਂ ਬੰਦੇ ਨੂੰ ਪਬਲਿਕ ਪ੍ਰਾਈਵੇਟ ਯੂਜ ਕਰਨ, ਐਕਟਵਾ ਵੀ ਸਹੀ ਹੈ ਭੈਣ ਜੀ ਵੈਸੇ ਮੈਂ ਤੇ ਐਕਟੀਵਟ ਚਲੀ ਜਾਂਨੀ ਹਾਂ। ਮੈਂ ਤੇ ਕਾਰ ਤੇ ਬਹੁਤ ਘੱਟ ਕੱਢਦੀ ਹਾਂ। ਜਦੋਂ ਪੂਰੇ ਪਰਵਾਰ ਨੇ ਜਾਣਾ ਹੋਏ। ਨਹੀਂ ਤੇ ਮੈਂ ਤੇ ਐਕਟਿਵਾ ਤੇ ਜਾ ਕੇ ਖੁਸ਼ ਹਾਂ ਗਏ ਤੇ ਕੰਮ ਕਰ ਆਏ ਦੇਖੋ ਪੋਲਿਊਸ਼ਨ ਤੇ ਹੁੰਦਾ ਉਹਦੇ ਨਾਲ ਪਰ ਟਾਈਮ ਦੀ ਵੀ ਤੇ ਬੱਚਤ ਹੋ ਜਾਂਦੀ ਹੈ ਨਾਂ। ਹੁਣ ਪਬਲਿਕ ਤੇ ਪਹਿਲੇ ਘਰੋਂ ਬਾਹਰ ਤੱਕ
ਕਹਿੰਦੀ ਪਈ ਆ ਭੈਣ ਜੀ, ਮੈਂ ਵੀ ਉਹੀ ਕਹਿੰਦੀ ਪਈ ਹਾਂ। ਜੇ ਤੁਸੀਂ ਦੋ ਜਾਣਿਆਂ ਨੇ ਜਾਣਾ ਵੇ ਜੇ ਲੋਕਲ ਹੀ ਜਾਣਾ ਵ ਤਾਂ ਤੁਸੀਂ ਕਾਰਾਂ ਕਿਉ ਕੱਢਣੀਆਂ ਨੇ। ਤੁਸੀਂ ਆਪਣੀ ਐਕਟੀਿਵਾ ਤੇ ਜਾਓ ਟੂ ਵੀਲਰ ਤੇ ਜਾਓ ਨਾਂ ਤੇ ਪੋਲਿਊਸ਼ਨ ਫੈਲੇਗਾ ਨਾਂ ਭੀੜ ਭੜਾਕਾ ਹੋਏਗਾ ਦੇਖੋ ਅੱਜ-ਕੱਲ੍ਹ ਕਿੰਨੇ ਐਕਸੀਡੈਂਟ ਹੁੰਦੇ ਪਏ ਨੇ ਕਿਉਂ ਹੁੰਦੇ ਪਏ ਨੇ ਅੱਜ-ਕੱਲ੍ਹ ਜਣੇ ਖਨੇ ਕੋਲ ਕਾਰ ਹੈਗੀ ਏ, ਪਹਿਲੇ ਕਿਸੇ ਕੋਲ ਕਾਰਾਂ ਹੁੰਦੀਆਂ ਸੀ। ਲੋਕੀ ਸਾਈਕਲਾਂ ਤੇ ਜਾਂਦੇ ਸੀ, ਨਾਂ ਪੋਲਿਊਸ਼ਨ ਹੁੰਦੇ ਸੀ ਨਾਂ, ਬਿਮਾਰੀਆਂ ਹੁੰਦੀਆਂ ਸੀ।
ਕੁੱਲ ਬੰਦੇ ਕੋਲ
ਔਰ ਮੈਂ ਕਹਿੰਨੀ ਹਾਂ ਹੁਣ ਤੁਸੀਂ ਗਲੀ ਵਿੱਚ ਕਾਰ ਖੜੀ ਕਰਨ ਦੀ ਜਗ੍ਹਾ ਨੀਂ ਜੇ
ਕਰਨ ਦੀ ਥਾਂ ਨਹੀਂ ਸਹੀ ਗੱਲ ਏ ਸਾਡੀ ਆਪਣੀ ਗਲੀ'ਚ ਆਹੀ ਹੋਇਆ ਪਿਆ ਜੇ ਥਾਂ ਹੀ ਨਹੀਂਏ ਮੈਂ ਕਹਿੰਨੀ ਹਾਂ ਦੋ ਗੱ- ਡੀਆਂ ਆਮਣੇ-ਸਾਹਮਣੇ ਖੜੀਆਂ ਹੋ ਜਾਣ ਤੇ ਵਿੱਚੋਂ ਦੂਜੀ ਤੀਜੀ ਨਿਕਲਣੀ ਬੜੀ ਔਖੀ ਜੇ।
ਮੈਂ ਕਹਿੰਨੀ ਹਾਂ ਜੇ ਤੁਸੀਂ ਕਾਰ ਤੇ ਜਾ ਰਹੇ ਹੋ। ਫੋਸ ਕਰੋ ਦਿੱਲੀ ਜਾਂਦੇ ਪਏਓ ਕਾਰ ਤੇ ਠੀਕ ਹੈ ਤੁਸੀਂ ਪੈਂਤੀ ਸੌ ਦਾ ਪੈਟਰੋਲ ਪਾਉਂਦੇ ਪਏ ਉਹ ਦੋ ਜਾਣੇ। ਤੇ ਟਿਕਟ ਕਿੰਨੀ ਏ ਟ੍ਰੇਨ ਦੀ ਇੱਕ ਸੌ ਅੱਸੀ ਰੁਪਏ, ਤੁਸੀਂ ਐ ਸੋਚੋ ਜਿੰਨੇ ਤੁਸੀਂ ਪੈਟਰੋਲ ਉਹਦੇ'ਚ ਪਵਾਉਂਦੇ ਪਏ ਹੋ
ਨਾਲੇ ਭੈਣ ਜੀ ਤੁਸੀਂ ਇਹ ਵੇਖੋ ਥਕਾਵਟ ਨਹੀਂ ਹੋਣੀ ਚਲਾਨ ਵਾਲੇ ਨੂੰ ਨਹੀਂ ਤੇ ਵਿਚਾਰਾ ਚਲਾਾਨ ਵਾਲਾ ਤੇ ਥੱ- ਕੇਗਾ। ਉਹ ਕੀ ਜਾਏਗਾ ਤੇ ਕੀ ਫੰਕਸ਼ਨ ਅਟੈਂਡ
ਮੈਂ ਉਹੀ ਤੇ ਕਹਿੰਦੀ ਪਈ ਹ ਤੁਸੀਂ ਦੋ ਜਾਣਿਆਂ ਨੇ ਜਾਣਾ ਵ ਠੀਕ ਐ। ਤੁਸੀਂ ਕੱਢ ਲਈ ਕਾਰ ਠੀਕ ਹੈ ਉਹਦੇ ਵਿੱਚ ਤੁਸੀਂ ਦੋ ਜਾਣੇ ਜਾਂਦੇ ਪਏ ਤੇ ਤੁਸੀਂ ਟ੍ਰੇਨ ਵਿੱਚ ਚਲੇ ਜਾਓ। ਬੱਸ ਦਾ ਕਿੰਨਾਂ ਕਰਇਆ ਵੇ ਬੱਸ ਦਾ ਵੀ ਤੇ ਦੋਸੌ -ਵੀਹ, ਦੋਸੌ ਚਾਲੀ ਰੁਪਏ ਕਰਾਇਆ।
ਹੋ ਗੀਆਂ ਜੇ ਅੱਜ-ਕੱਲ੍ਹ ਤੇ ਬੱਸਾਂ ਦੇਖੋ ਨਾ, ਪੰਜਾਬ ਰੋਡਵੇਜ਼, ਹਰਿਆਣਾ ਰੋਡ ਜੇ ਅਸੀਂ ਤੇ ਬੱਸਾਂ ਕਿੰਨੀਆਂ ਸਹੂਲਤਾਂ ਸਿਰਫ ਪੰਜਾਹ ਰੁਪਏ ਵਾਧੂ ਜੇ ਜ਼ਿਆਦਾ ਕੋਈ ਨੀਂ ਆਰਾਮ ਨਾਲ ਬੰਦਾ ਬਹਿ ਕੇ ਨਾ ਕਿਸੇ ਥਾਂ ਰੁਕਦੀਆਂ ਟਾਈਮ ਸਿਰ ਪਹੁੰਚਾਉਂਦੀਆਂ ਨੇ, ਟਾਈਮ ਦੀ ਬੱਚਤ, ਪੈਸੇ ਦੀ ਬੱਚਤ ਭੈਣਜੀ ਅੱਜ-ਕੱਲ੍ਹ ਕਮਾਈਆਂ ਕੋਈ ਸੌਖੀਆਂ ਤੇ ਨਹੀਂ ਹੈਗੀਆਂ। ਬੰਦਾ ਪਬਲਿਕ ਟ੍ਰਾਂਸਪੋਰਟ'ਚ ਜਾ ਕੇ ਚਾਰ ਪੈਸੇ ਬਚਾ ਸਕਦਾ ਹੈ।
ਪਰ ਐ ਵੇ, ਕਿ ਦੇਖੋ ਦੋਨਾਂ ਦੇ ਆਪਣੇ ਫਾਇਦੇ ਨੇ, ਦੋਨਾਂ ਦੇ ਆਪਣੇ ਨੁਕਸਾਨ ਨੇ ਜੇ ਅਸੀਂ ਪਬਲਿਕ ਟਰਾਂਸਪੋਰਟ ਤੇ ਜਾਂਨੇ ਹਾਂ
ਅੱਜ-ਕੱਲ੍ਹ ਭੈਣ ਜੀ ਸ਼ੋਸ਼ਾ ਵੀ ਤੇ ਏਡਾ ਹੋ ਗਿਆ ਜੇ ਜੇ ਤੁਸੀਂ ਕਿਸੀ ਪਰਿਵਾਰ'ਚ ਕਾਰ'ਚ ਨਹੀਂ ਜਾ ਰਹੇ ਨਾ ਤੇ ਅਗਲਿਆਂ ਨੇ ਕਹਿਣਾ, ਇਹਨਾਂ ਦੇ ਪੱਲੇ ਹੈ ਹੀ ਕੱਖ ਨੀ।
ਦੇਖੋ ਜੀ ਫਿਰ ਭੈਣ ਜੀ ਸਟੇਟਸ ਸਿੰਬਲ ਹੀ ਹੈ ਨਾ, ਸਟੇਟਸ ਸਿੰਬਲ ਹੀ ਹੈਗਾ ਨਾ ਪਹਿਲੇ ਮੇਰੀ ਗੱਲ ਸੁਣੋ। ਅਗਰ ਅਸੀਂ ਜਾਂਦੇ ਹਾਂ, ਕਾਰ ਤੇ ਜਾਂਦੇ ਹਾਂ, ਪਰ ਇਹ ਵੇ ਕਿ ਅੱਜ -ਕੱਲ ਲੋਕਾਂ ਦੇ ਗੋਡੇ ਨੀ ਚੱਲਦੇ ਲੋਕੀ ਪਲੈਟਫਾਰਮ ਨੀ ਪਾਰ ਕਰ ਸਕਦੇ ਇੰਨੀ ਟੈਚੀਆਂ ਲੈ ਕੇ ਕਿੱਥੇ ਜਾਣ, ਹੁਣ ਆਪਣੀ ਕਾਰ ਦਾ ਆਪਣੀ ਪ੍ਰਾਈਵੇਟ ਦਾ ਇਹ
ਬੂਹੇ ਅੱਗੋ ਗਏ।
ਬੂਏ ਅੱਗੇ
ਬੂਹੇ ਅੱਗੋਂ ਗਏ, ਬੂਹੇ ਅੱਗੇ ਆਏ।
ਹੁਣ ਆਪਣੀ ਕਾਰ ਐ ਤੁਸੀਂ ਕਿੰਨਾ ਸਮਾਨ ਢੋਅ ਸਕਦੇ ਹੋ।
ਨਹੀਂ -ਨਹੀਂ ਭੈਣ ਜੀ ਮੇਰੀ ਗੱਲ ਸੁਣੋ ਮੈਂ ਤੇ ਕਹਿੰਦੀ ਹਾਂ ਹੁਣ ਟੀ ਵੀ ਤੇ ਏਡਾ ਆਉਂਦਾ ਵੇ ਕਿ ਆਪਣੀ ਕਾਰ ਨਾ ਯੂਜ ਕਰੋ ਜਾਓ, ਪਰ ਜਿਹੜੇ ਸਾਡੇ ਸਰੀਰਕ ਸਾਨੂੰ ਜਿਹੜੇ ਹੈਗੇ ਨੇ ਰੋਗ ਕਈ ਲੋਕਾਂ ਨੂੰ ਬਜ਼ੁਰਗ ਨੇ ਲੋਕ ਉਹ ਤੇ ਨਹੀਂ ਜਾ ਸਕਦੇ ਉਹਨਾਂ ਵਾਸਤੇ ਤੇ ਪ੍ਰਾਈਵੇਟ ਸਹੀ ਹੈ ਪਬਲਿਕ ਚ ਜਾ ਕੇ ਤੇ ਵਿਚਾਰਾ ਵੈਸੇ ਅੱਧਾ ਹੋਜੇਗਾ ਉਹ ਤੇ, ਨਾਲੇ ਤੁਸੀਂ ਭੈਣ ਜੀ ਆ ਦੇਖੋ ਨਾ ਅਸੀਂ ਤੇ ਤਾਂ ਕਹਿੰਦੇ ਹਾਂ ਵੀ ਜਵਾਨ ਬੱਚਿਆਂ ਨੂੰ, ਸਾਡੇ ਵਰਗਿਆਂ ਨੂੰ, ਪਬਲਿਕ ਟਰਾਂਸਪੋਰਟ ਜ਼ਿਆਦਾ ਯੂਜ ਜਿਹਦਾ ਮੇਨ ਰੀਜ਼ਨ ਇਹ ਹੈਗਾ ਕਿ ਜਿਹੜਾ ਪੋਲੂਸ਼ਨ ਹੋ ਰਿਹਾ ਨਾ ਜੀ, ਅਸੀਂ ਕਿਤੇ ਨਾ ਕਿਤੇ ਥੋੜਾ ਜਿਹਾ ਹਿੱਸਾ ਪਾ ਸਕਦੇ ਹਾਂ ਉਹਦੇ ਵਿੱਚ ਉਹ ਕਿਸ ਤਰ੍ਹਾਂ ਪਾ ਸਕਦੇ ਆ ਕਿ ਪਬਲਿਕ ਟ੍ਰਾਂਸਪੋਰਟ ਤੇ ਜਾਵਾਂਗੇ ਤੇ ਪੋਲਊਸ਼ਨ ਸਿਰਫ ਇੱਕ ਇੱਕ ਬੱਸ ਚੱਲੇਗੀ ਤਾਂ ਇੱਕ ਪੋਲਿਊਸ਼ਨ ਕਰੇਗੀ ਅਗਰ ਚਾਰ ਕਾਰਾਂ ਜਾ ਰਹੀਆਂ ਤੇ ਪੋਲਿਊਸ਼ਨ ਵਧਣਾ ਹੀ ਹੈ। ਗਲੋਬਲ ਵਾਰਮਿੰਗ ਹੋਣੀ -ਹੋਣੀ ਹੈ।
ਪਰ ਭੈਣ ਜੀ ਮੇਰੀ ਗੱਲ ਸੁਣੋ ਨਾ ਮੇਰੀ ਗੱਲ ਸਰਾਰ ਜਾਂਦਾ ਪਿਆ ਉੱਨੀ ਟਿਕਟ ਤੁਹਾਡੀ ਟ੍ਰੇਨ ਲਗ ਜਾਣੀ ਹੈ ਤੇ ਉਹੇ ਦਾ ਤੇ ਪੈਟਰੋਲ ਪੈ ਜਾਣਾ ਤੇ ਉਹ ਤੇ ਫੇਰ ਆਪਣੀ ਕਾਰ ਤੇ ਆਪਣੀ ਹੋਈ ਨਾ ਫੇਰ, ਉਹ ਤੇ ਪਬਲਿਕ ਟ੍ਰਾਂਸਪੋਰਟ ਯੂਜ ਕਰੋ। ਇਕੱਲੇ ਬੰਦੇ ਵਾਸਤੇ, ਦੋ ਬੰਦਿਆਂ ਵਾਸਤੇ ਜੇ ਤੁਹਾਡਾ ਪਰਿਵਾਰ ਏ
ਹੋਰ ਭੈਣ ਜੀ, ਮੈਂ ਉਹੀ ਤੇ ਗੱਲ ਕਰ ਰਹੀ ਹਾਂ। ਅੱਜ -ਕੱਲ੍ਹ ਬੱਚੇ ਨੂੰ ਬੱ, ਚਿਆਂ ਨੇ ਕਿਤੇ ਮੋੜ ਤੱਕ ਜਾਣਾ ਹੈ ਤੇ ਝੱਟ ਐਕਟਿਵਾ ਚੱਕਦੇ ਨੇ ਅਸੀਂ ਤੇ ਕਹਿੰਦੇ ਆ ਪੈਦਲ ਹੀ ਜਾਓ ਨਾ ਤੁਸੀਂ ਪਬਲਿਕ ਯੂਜ ਕਰੋ ਅਤੇ ਨਾ ਤੁਸੀਂ ਪ੍ਰਾਈਵੇਟ ਯੂਜ ਕਰੋ।
ਆਦਤਾਂ ਈ ਨੀ ਰਹੀਆਂ ਚੱਲਣ ਦੀਆਂ, ਚੱਲਣ ਦੀਆਂ ਆਦਤਾਂ ਮੈਂ ਕਹਿੰਦੀ ਹਾਂ
ਵਧੀਆ ਇਹਨਾਂ ਨੂੰ
ਸਾਨੂੰ ਆਪ ਨੀ ਆਦਤਾਂ ਰਹੀਆਂ ਚੱਲਣ ਦੀਆਂ ਸਿਰਫ ਇਸ ਕਰਕੇ ਨਾ ਕਿ ਹਰ ਇੱਕ ਘਰ ਵਿੱਚ ਇੰਨੀ -ਇੰਨੀ ਐਕਟਿਵਾ ਹੈਗੀਆਂ ਨੇ, ਕਾਰਾਂ ਹੈਗੀਆਂ ਨੇ ਸਭ ਕੁਛ ਹੈਗਾ, ਪਹਿਲੇ ਸਿਰਫ ਲੋਕੀ ਸਾਈਕਲ ਚਲਾਉਂਦੇ ਸੀ ਗੋਡੇ ਵੀ
ਭੈਣਜੀ ਵੈਸੇ ਇਹ ਗੱਲਾਂ ਨਾ ਕਹਿਣ ਦੀਆਂ ਹੀ ਹੈਗੀਆਂ ਜੇ। ਕੋਈ ਅਮਲ ਕੋਈ ਨੀ ਕਰਦਾ ਇਹਨਾਂ ਤੇ। ਪਰ ਮੈਂ ਕਹਿੰਦੀ ਹਾਂ ਘਰ ਦੇ ਜਿਹੜੇ ਬਜ਼ੁਰਗ ਨੇ ਨਾ ਸਾਡੇ ਉਹ ਸਹੀ ਕਹਿੰਦੇ ਜ ਸੀ। ਸਾਨੂੰ ਬੁਰਾ ਤੇ ਲੱਗਦਾ ਬੱਚਿਆਂ ਨੂੰ ਟੋਕਦੇ ਨੇ। ਪਰ ਉਹ ਬਹੁਤ ਸਹੀ ਟੋਕਦੇ ਨੇ ਕਿ ਪੈਦਲ ਚੱਲੋ। ਗੋਡੇ ਚੱਲਣਗੇ ਝੱਟ ਤੇ ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਆ। ਮਾੜਾ ਜ ਖੇਡਦੇ ਨੇ ਉਹ ਖੇਡਾਂ ਹੀ ਕਿੱਥੇ ਰਹੀਆਂ ਪਹਿਲੇ ਵਾਲੀਆਂ। ਮਾੜਾ ਜਾ ਖੇਡਦੇ ਨੇ ਤੇ ਸਾਊ -ਸਾਹੀ ਹੋ ਜਾਂਦੇ ਨੇ। ਅਸੀਂ ਦੇਖੋ ਭੈਣਜੀ ਕਿੱਡਾ ਖੇਡਦੇ ਸੀ।
ਨਹੀਂ- ਨਹੀਂ ਮੇਰੀ ਗੱਲ ਸੁਣੋ। ਜਦੋਂ ਅਸੀਂ ਪ੍ਰਾਈਵੇਟ ਕਾਰ 'ਚ ਜਾਂਮੇਰੀ ਆ। ਤੇ ਫਿਰ ਬੰਦਿਆਂ ਨੂੰ ਬੱਚੇ ਨੂੰ ਕਿਸੇ ਨੂੰ ਭੁੱਖ ਲੱਗੀ ਕੋਈ ਬਿਮਾਰ ਹੀ ਕਿਸੇ ਨੇ ਉਲਟੀ ਕਰਨੀ ਆ। ਅਸੀਂ ਅਸੀਂ ਆਪਣੀ ਕਾਰ ਨੂੰ ਰੋਕ ਤੇ ਸਕਦੇ ਆ। ਤੁਸੀਂ ਬੱਸਾਂ 'ਚ ਜਾਓ ਤੇ ਬੱਸ ਡਰਾਈਵਰ ਨੇ ਤੁਹਾਨੂੰ ਰੋਕਣਾ ਥੋੜ੍ਹਾ। ਗੁੱਸਾ ਨਾ ਕਰਨਾ ਜੇ ਰਸਤੇ 'ਚ ਬਾਥਰੂਮ ਈ ਆ ਜਾਏ।
ਸਹੀ ਗੱਲ ਜੇ। ਆਹ ਤੇ ਭੈਣ ਜੀ ਹੁਣ ਤੁਸੀਂ ਦੇਖੋ ਮੇਰਾ ਤੇ ਕਸਟਮਰ ਦਾ ਐਕਸਪੀਰੀਐਂਸ ਹੈਗਾ ਏ। ਕਿ ਜੇ ਮੈਂ ਆਪਣੀ ਵੱਡੀ ਕੁੜੀ ਨਾਲ ਅਗਰ ਕੱਲੇ ਵੀ ਕਿਤੇ ਜਾਣਾ। ਤੇ ਮੈਂ ਕਾਰ ਤੇ ਜਾਣਾ ਹੀ ਸੂਲਤ ਜ ਸਮਝਦੀ ਆ ਕਿਉਂ ਕਿਉਂਕਿ ਉਹ ਉਲਟੀਆਂ ਕਰਨੀਆਂ ਬੜੀ ਦਿੱਕਤ ਜੇ ਉਹਨੂੰ। ਮੈਂ ਤੇ ਹੁਣ ਪਬਲਿਕ ਵਾਲੇ ਥੋੜਾ ਨਾ ਕਰਾਂਣਗੇ। ਰੋ ਫਿਰ ਤੇ ਪ੍ਰਾਈਵੇਟ ਹੀ ਚਾਹੀਦੀ ਐ ਨਾ। ਚਾਰ ਪੈਸੇ ਵਾਧੂ ਰੱਖਦੇ ਨੇ ਸੁੱਖ ਤੇ ਐ।
ਮੈਂ ਕਹਿੰਣੀ ਆ ਪਬਲਿਕ ਟਰਾਂਸਪੋਰਟ ਦਾ ਵੀ ਬੜਾ ਫ਼ਾਇਦਾ ਵੇ। ਤੇ ਪ੍ਰਾਈਵੇਟ ਦਾ ਵੀ ਆਪਣਾ ਹੀ ਫਾਇਦਾ। ਜਿੰਨੇ ਸਾਡੇ ਉਹਨਾਂ ਦੇ ਫਾਇਦੇ ਨੇ ਉਨੇ ਈ ਨੁਕਸਾਨ ਹੈਗੇ ਜੇ।
ਪੱਤਰ ਸਾਥੀ ਹੈਗੇ ਨੇ। ਜਿਹੜੇ ਵਿਚਾਰਿਆਂ ਕੋਲ ਕਾਰਾਂ ਨਹੀਂ ਉਹਨਾਂ ਵਾਸਤੇ ਤੇ ਉਹੀ ਗੱਡੀਆਂ ਨੇ।
ਹਾਂਜੀ, ਨਹੀਂ ਇਹ ਤੇ ਐ ਤੇ ਹੁਣ ਦੇਖੋ ਜਿਹੜਾ ਬੰਦਾ ਗ਼ਰੀਬ ਏ ਨਹੀਂ ਜਾ ਸਕਦਾ ਮਿਡਲ ਕਲਾਸ ਤੇ ਜਿਹਨਾਂ ਕੋਲ ਕਾਰ ਨਹੀਂ ਹੈਗੀ। ਉਹ ਤੇ ਫਿਰ ਪਬਲਿਕ ਹੀ ਯੂਜ ਕਰੇਗਾ। ਪਰ ਇਹ ਵੇ ਇਹ ਸਾਨੂੰ ਸਾਰਿਆਂ ਨੂੰ ਇੱਕ ਗੱਲ ਪਰ ਦੇਖੋ ਭੈਣ ਜੀ ਗੱਲ ਸੁਣੋ ਸਾਨੂੰ ਇਹ ਆਦਤ ਅਮਲ ਕਰਨੀ ਚਾਹੀਦੀ ਐ। ਆਪਣੇ ਜੀਵਨ ਵਿੱਚ ਕੀ ਆਸਾ ਨੂੰ ਘੱਟ ਤੋਂ ਘੱਟ ਕਾਰ ਦਾ ਉਪਯੋਗ ਕਰਨਾ ਚਾਹੀਦਾ। ਤਾਂ ਕੀ ਪੋਲਿਊਸ਼ਨ ਨਾ ਫੈਲੇ। ਪੋਲਿਊਸਨ ਫੈਲੇਗਾ
ਭੈਣ ਜੀ ਇਕੱਲੇ ਬੰਦੇ ਨੂੰ ਕਾਰ ਕੱਢਣਾ ਬੇਵਕੂਫੀ ਪੈਟਰੋਲ ਦੇ ਕੀ ਪੈਟਰੋਲ ਦੀ ਮਹਿੰਗਾਈ ਦੇਖੋ ਨਾ। ਸੌ ਤੋਂ ਪਾਰ ਚੱਲਣ ਡਿਆ ਪੈਟਰੋਲ ਕਿੰਨਾ ਮਹਿੰਗਾ ਹੋਣ ਡਿਆ ਦਿਨ ਬ ਦਿਨ।
ਮਹਿੰਗਾਈਆਂ ਵੀ ਤੇ ਅਸੀਂ ਲੋਕ ਈ ਵਧਾਂਦੇ ਪਏ ਆ। ਪੈਟਰੋਲ ਹੋਰ ਵੀ ਤੇ ਅਸੀਂ ਲੋਕ ਹੀ ਮੈਂ ਮਹਿੰਗਾ ਕਰਦੇ ਪਏ ਆ।
ਸਾਡੀ ਖਪਤ ਜਿਆਦਾ ਹੋਏਗੀ ਉਹ ਤੇ ਰੇਟ ਵਧਾਂਣਗੇ ਈ ਵਧਾਂਣਗੇ ਜੀ। ਉਹਨਾਂ ਨੇ ਵਧਾਣੇ ਈ ਵਧਾਣੇ ਨੇ ਉਹ ਕਿਉਂ ਘਟਾਂਣਗੇ।
ਪਹਿਲੀ ਬੰਦੇ ਕਾਰਾਂ ਚਲਾਂਦੇ ਸੀ। ਹੁਣ ਜਨਾਨੀਆਂ ਲੈ- ਲੈ
ਮੈਂ ਕਿਹਾ ਮੈਂ ਕਹਿੰਨੀ ਘਰ ਦੇ ਜਿੰਨੇ ਜੀਅ ਓਨੀਆਂ ਕਾਰਾ। ਉਨੀਆਂ ਬਾਈਕਾਂ, ਉਨੀਆਂ ਐਕਟਿਵਾ ਮੈਂ ਕਹਿੰਣੀ ਆ ਖੜੇ ਕਰਨ ਨੂੰ ਥਾਂ ਨਹੀਂ ਹੈਗੀ।
ਹੁਣ ਇਹ ਜਿਹੜੇ ਬੁਲੇਟ ਚਲਾਂਦੇ ਨੇ। ਬੁਲੇਟ ਚਲਾਂਦੇ ਨੇ। ਇਹਦਾ ਕਿੰਨਾ ਉਹਏ ਪਿਚ ਮਤਲਬ ਕਿ ਕਿੰਨਾ ਪ੍ਰਦੂਸ਼ਣ ਫੈਲਦਾ ਉਹਦੇ ਕਾਰਨ।
ਸਹੀ ਕਹਿੰਦੇ ਓ ਜੀ, ਸਹੀ ਕਹਿੰਦੇ ਓ। ਪਰ ਸ਼ੌਕ ਜਵਾਨ- ਜਵਾਨ ਬੱਚੇ ਸ਼ੌਂਕ ਸ਼ੌਕ ਕੀ ਕਰੂ ਇਹਨਾਂ ਨੂੰ ਥੋੜਾ ਨਾ ਪਤਾ। ਇਹਨਾਂ ਨੂੰ ਤਾਂ ਪਤਾ ਸਾਨੂੰ ਜਵਾਨੀ ਚੜ੍ਹੀਏ। ਅਸੀਂ ਬਸ ਹੁਮ- ਹਮਾ ਕੇ ਜਵਾਨੀ ਨੂੰ ਇੰਜੋਏ ਕਰੀਏ ਇਹ ਨੀ ਪਤਾ ਕਿ ਇਹਦੇ ਨੁਕਸਾਨ ਕਿੰਨੇ ਨੇ ਸੁਣਦੇ ਨੀ
ਪਰ ਅੱਜ-ਕੱਲ੍ਹ ਭੈਣ ਜੀ ਸੁਣੋ। ਜਿਹੜੇ ਏ ਬਣ ਗਏ ਨੇ ਹਾਈਵੇ ਬਣ ਗਏ ਨੇ ਆਪਣੀ ਕਾਰ ਤੇ ਜਾਓ ਝੱਟ ਪਹੁੰਚ ਜਾਂਦਾ ਬੰਦਾ ਜਿੱਥੇ ਜਾਣਾ ਚਾਹਦਾ।
ਤੁਸੀਂ ਐਂ ਦੇਖੋ ਨਾ ਤੁਸੀਂ ਇੱਕ ਗੱਲ ਦੇਖੀ ਜੇ ਅੱਜ-ਕੱਲ ਇਲੈਕਟ੍ਰੋਨਿਕ ਕਾਰਾਂ ਆ ਗਈਆਂ ਜੇ ਇਹ ਕਿਹੜਾ ਪੋਲਿਊਸ਼ਨ ਛੱਡਦੀਆਂ ਨੇ ਇਹ ਤੇ ਬਿਲਕੁਲ ਪੋਲਿਊਸ਼ਨ ਨਹੀਂ ਛੱਡਦੀਆਂ ਮਹਿੰਗੀਆਂ ਜ਼ਰੂਰ ਨੇ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਪਰ ਮੈਂ ਕਹਿੰਦੀ ਇੱਕ ਵਾਰੀ ਪੈਸਾ ਲਾਇਆ ਵਸੂਲ ਜੇ
ਪਰ ਭੈਣ ਜੀ ਸੀ ਐਨ ਜੀ ਗੱਡੀ ਕਹਿੰਦੇ ਲੈਣੀ ਨੀ ਚਾਹੀਦੀ ਸੀ ਐਨ ਜੀ ਨਹੀਂ ਲੈਣੀ ਚਾਹੀਦੀ
ਨਹੀਂ-ਨਹੀਂ ਭੈਣ ਜੀ ਮੈਂ ਇਲੈਕਟ੍ਰੋਨਿਕ ਕਹਿ ਰਹੀ ਹਾਂ।
ਇਲੈਕਟ੍ਰੋਨਿਕ ਤੇ ਠੀਕ ਹੈ ਭੈਣ ਜੀ 'ਚ' ਸੀ ਐਨ ਜੀ ਲੋਗਏ ਨਾ ਤੁਸੀਂ ਸੀ ਐਨ ਜੀ ਕਾਰ ਜਿੱਥੇ ਤੁਸੀਂ ਲਿੱਤੀ ਉੱਥੇ ਜਿੱਥੇ ਐਕਸੀਡੈਂਟ ਹੋਇਆ ਉੱਥੇ ਹੀ ਬਲਾਸਟ
ਭੈਣ ਜੀ ਤੁਸੀਂ ਕਦੀ ਨੋਟ ਕੀਤਾ ਜੇ ਜਿਹੜੀ ਇਹ ਸੀ ਐਨ ਜੀ ਗੱਡੀ ਹੁੰਦੀ ਐ
ਹਾਂਜੀ।
ਭੈਣ ਜੀ ਜਿਹੜੀ ਇਹ ਸੀ ਐਨ ਜੀ ਗੱਡੀ ਹੁੰਦੀ ਏ ਇਹਦੇ ਵਿੱਚ ਕਦੇ ਵੀ ਅਸੀਂ ਨਾ ਇੱਕ ਪੂਰੀ ਟੈਕਸੀ ਤੇ ਗਏ ਸੀ ਕਿਸੇ ਦੇ ਵਿਆਹ ਦੇ ਵਿੱਚ ਸਾਨੂੰ ਕੀ ਪਤਾ ਸੀ ਐਨ ਜੀ ਆ। ਰਸਤੇ ਚ ਭਾਈ ਨੇ ਸਾਨੂੰ ਪੈਟਰੋਲ ਪੰਪ ਤੇ ਸਾਰਿਆਂ ਨੂੰ ਲਾ ਦਿੱਤਾ ਗੱਡੀ ਚੋਂ। ਕਹਿੰਦਾ ਥੱਲੇ ਉਤਰੋ ਮੈਨੂੰ ਸਮਝ ਹੀ ਨਹੀਂ ਆਈ ਭਾਈ ਕਿਉਂ ਕਹਿੰਦਾ ਥੇਲੇ ਉਤਰੋ ਕਹਿੰਦਾ ਜੀ, ਗੈਸ ਭਰਾਣੀ ਮੈਂ ਕਿਹਾ ਐਦਾਂ ਹੀ ਭਰਾਲੋ। ਕਹਿੰਦੇ ਨਈ ਜੀ ਇਹਦੀ ਬੜਾ ਤੇਜ਼ ਪ੍ਰੈਸ਼ਰ ਹੁੰਦਾ ਬੜੀ ਖ਼ਤਰਨਾਕ ਗੈਸ ਹੁੰਦੀ ਆ। ਮੈਂ ਤੇ ਕੰਨਾ ਨੂੰ ਹੱਥ ਲਾਏ ਮੈਂ ਕਿਹਾ ਸੀ ਐਨ ਜੀ ਕਦੀ ਲੈਣੀ ਤੇ ਨਾ ਕਦੀ ਸੀ ਐਨ ਜੀ ਚ ਬਹਿਣਾ ਭੈਣ ਜੀ ਬੜਾ ਡਰ ਲੱਗਦਾ ਜੇ।
ਹਾਂਜੀ ਹਾਂਜੀ। ਇਹ ਤੇ ਹੈ ਜੇ।
ਗਰਮੀ ਦੇ ਨਾਲ ਵੀ ਕਿੰਨਾ ਨੁਕਸਾਨ ਜੇ।
ਪਰ ਇਹ ਵੇਖੋ ਨਾ ਹੁਣ ਤੁਸੀਂ ਕਹਿੰਦੇ ਪਾਓ ਪੈ ਭੈਣ ਜੀ ਗੱਲ ਸੁਣੋ, ਕੀ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਕਹਿੰਦੇ ਪਏ ਹੋ? ਤੁਸੀਂ ਕਦੇ ਵੀ ਜਾਓਗੇ ਨਾ ਤੁਹਾਨੂੰ ਟ੍ਰੇਨ ਲੇਟ ਹੀ ਮਿਲੇਗੀ ਕੋਈ ਟ੍ਰੇਨ ਹੋਏਗੀ ਟਾਈਮ ਤੇ ਆਏਗੀ ਸਟੇਸ਼ਨਾਂ ਤੇ ਬਹਿ-ਬਹਿ ਕੇ ਬੁੁਰੇ ਹਾਲ ਹੋ ਜਾਂਦੇ ਜੇ। ਹੁਣ ਐ ਇਹ ਕਿ ਪਹਿਲੇ
ਤੀਐ ਟਾਈਮ ਐਡਾ ਕੀਮਤੀ ਤੀ ਏ ਅਗਰ ਜੇ ਟਾਈਮ ਨੂੰ ਇੱਕ ਪਾਸੇ ਵੇਖੀਏ ਤੇ ਫੇਰ ਆਪਣੀ ਸਹੂਲਤ ਵੇਖੀਏ ਤੇ ਆਪ
ਪਰ ਐ ਵੇ ਕਿ ਜਿਵੇਂ ਅਸੀਂ ਦੂਰ ਜਾਣਾ ਹੈ ਸਪੋਜ ਕਰੋ ਅਸੀਂ ਅਹ ਪਟਨਾ ਸਾਹਿਬ ਜਾਣਾ ਹਜ਼ੂਰ ਸਾਹਿਬ ਜਾਣਾ ਜਿੱਥੇ ਜਾਣਾ। ਉਹ ਅਸੀਂ ਸਾਨੂੰ ਪਬਲਿਕ ਤੇ ਹੀ ਜਾਣਾ ਪਏਗਾ ਉਹਦੇ ਵਿੱਚ ਸਾਡੀ ਭਾਵੇਂ ਥੋੜ੍ਹਾ ਕਮਾਏਗੀ ਤੇ ਫਾਇਦੇ ਬੜੇ ਜੇ ਪਬਲਿਕ ਦੇਗੀ।
ਪੈਟਰੋਲ ਖਰਚਣਾ, ਪੈਸੇ ਦੀ ਬਰਬਾਦੀ, ਟਾਈਮ ਦੀ ਬਰਬਾਦੀ, ਸਰੀਰ ਅਲੱਗ ਥੱਕੇਗਾ।
ਸਾਰਾ ਫੋਨ ਕਰਾਂਗੀ ਹੈ। ਠੀਕ ਭੈਣ ਜੀ। ਸ਼ਸੀ ਕਾਲ।
ਸ਼ਸ਼ਰੀ ਕਾਲ। ਸ਼ਸਰੀ ਕਾਲ।